ਹੈਲੋ ਸ਼ ਸ਼੍ਰੀ ਕਾਲ ਜੀ, ਹੋਰ ਕੀ ਹਾਲ ਚਾਲ ਜੀ?
ਵਧੀਆ ਤੁਸੀਂ ਸੁਣਾਓ ਠੀਕ ਠਾਕ?
ਹਾਂਜੀ ਬਸ ਵਧੀਆ ਹੋਰ ਕੀ ਕਰ ਰੇ ਸੀ?
ਕੁਛ ਨੀ ਬਸ, ਲੇਟੇ ਹੋਏ ਸੀ ਆਰਾਮ ਨਾਲ।
ਅੱਛਾ, ਹੋਰ ਘਰ-ਪਰਿਵਾਰ ਠੀਕ ਤੁਹਾਡਾ ਸਭ?
ਸਭ ਵਧੀਆ, ਤੁਸੀਂ ਸੁਣਾਓ, ਘਰ ਸਭ ਠੀਕ?
ਹਾਂਜੀ। ਹੋਰ ਡਿਨਰ ਵਗੈਰਾ, ਛ ਰ੍ਹਾਤ ਦੀ ਤਿਆਰੀ ਕਰ ਲਈ ਤੁਸੀਂ ਰੋਟੀ ਦੀ, ਨੀਂ?
ਨਹੀਂ ਜੀ ਨਹੀਂ, ਹਜੇ ਨਹੀਂ ਅਜੇ ਹੁਣ ਤਾਂ ਪਹਿਲੇ ਫ੍ਰੀ ਹੋਏ ਆਂ, ਸਾਰਾ ਕੰਮ ਨਬੇੜਕੇ।
ਰ੍ਹਾਤ ਦੀ ਤਿਆਰੀ ਅਜੇ ਥੋੜ੍ਹੀ ਲੇਟ ਕਰਾਂਗੇ।
ਹੂੰ-ਹੂੰ, ਮੈਂ ਵੀ ਸੋਚਦੀ ਪਈ ਸੀ ਕੀ ਹੁਣ ਵੇਖੀਏ ਦੁਪਹਿਰੇ, ਤੇ ਹੁਣ ਚਾਹ-ਪਾਣੀ ਪੀਤੀ ਏ‌‌। ਬੱਚਿਆਂ ਨੂੰ ਸ਼ਾਮੀ, ਚਾਹ ਨਾਲ ਰਸ ਵਗੈਰਾ ਖਾਣੇ ਹੁੰਦੇ ਐ। ਤੇ ਉਹ ਪਿਆਈਏ, ਤੇ ਹੁਣ ਮੈਂ, ਕੈਂਦੇ ਅਸੀ ਕੁਛ ਨਾ ਕੁੱਛ ਹੁਣ, ਬਣਾਕੇ ਦੋ ਨਾ ਇਸ ਟਾਈਮ ਤੇ ਨਾ ਭੁੱਖ ਜਹੀ ਲੱਗਣ ਲੱਗ ਜਾਂਦੀ ਏ, ਬੱਚਿਆਂ ਨੂੰ।
ਹਾਂਜੀ-ਹਾਂਜੀ, ਸੱਤ ਤੇ ਵੱਜ ਗਏ ਆ ਭੁੱਖ ਤੇ ਲੱਗਣੀ ਏ ਨਾ।
ਹਾਂ, ਤੇ ਹੁਣ ਫ੍ਰੀ ਹੋਕੇ ਨਾ, ਤੇ ਮੈਂ ਤੁਹਾਨੂੰ ਕੋਲ ਕੀਤੀ ਏ।
ਠੀਕ ਐ।
ਤੇ ਮੈਂ ਤੁਹਾਨੂੰ ਪੁੱਛਣਾ ਸੀ ਵੀ, ਜਿੱਦਾਂ ਮਤਲਬ ਅਸੀਂ ਔਨਲਾਈਨ ਸ਼ੋਪਿੰਗ ਵਗੈਰਾ ਕਰਦੇ ਆਂ।
ਹਾਂਜੀ।
ਤੇ ਉਹਦੇ, ਉਹਦਾ ਮਤਲਬ, ਕੋਈ ਮਤਲਬ ਨੁਕਸਾਨ ਵਗੈਰਾ ਤਾਂ ਨੀ ਕੁਛ ਹੈਗਾ?
ਨਹੀਂ, ਉਹਦਾ ਕੀ ਨੁਕਸਾਨ ਹੋਣਾ ਔਨਲਾਈਨ ਸ਼ੋਪਿੰਗ ਦਾ। ਕੈਸ਼ ਔਨ ਡਿਲੀਵਰੀ ਕਰਿਆ ਕਰੋ, ਚੀਜ਼ ਘਰ ਪਹੁੰਚੇ ਫਿਰ ਪੈਸੇ ਦੋ ਉਹਦੇ।
ਹਾਂ।
ਅਸੀਂ ਤਾਂ ਔਨਲਾਈਨ ਮੰਗਵਾਨੇ ਰਹਿੰਨੇ ਆ, ਨਾ। ਸਾਡੇ ਕੱਪੜੇ ਵਗੈਰਾ ਅਸੀਂ ਔਨਲਾਈਨ ਮੰਗਾ ਲੈਂਨੇ ਆ।
ਜੇ, ਜਿਸ ਤਰ੍ਹਾਂ ਔਨਲਾਈਨ ਤੁਸੀਂ ਮੰਗਵਾਂਦੇ ਓ, ਤਾਂ ਤੁਸੀਂ ਮਤਲਬ ਕੱਪੜਾ ਬਿਲਕੁਲ ਸਹੀ ਆਂਦਾ?
ਹਾਂਜੀ, ਬਿਲਕੁਲ ਸਹੀ ਆਂਦਾ ਕੱਪੜਾ।
ਅੱਛਾ, ਬਲਕਿ ਕਈ ਵਾਰ ਏ ਨਾ ਹੁੰਦਾ, ਇਸ ਤਰ੍ਹਾਂ, ਅਸੀਂ ਔਨਲਾਈਨ ਕੱਪੜਾ ਮੰਗਵਾਂਨੇ ਆ, ਤੇ ਓ ਜੋ ਚੀਜ਼ ਅਸੀਂ ਵੇਖਦੇ ਆ, ਤੇ ਉਹ ਚੀਜ਼ ਨੀ ਆਂਦੀ।
ਕੋਈ ਗੱਲ ਨੀ ਅਗਰ ਨਾ ਵੀ ਆਏ ਉਹ ਚੀਜ਼, ਤਾਂ ਤੁਸੀਂ ਉਹਨੂੰ ਰਿਟਰਨ ਵੀ ਕਰ ਸਕਦੇ ਓ, ਰਿ ਰਿਟਰਨ ਦਾ ਓਪਸ਼ਨ ਵੀ ਹੈ, ਸਾਡੇ ਕੋਲ।
ਪਰ ਐ ਨਾ ਕਿ ਅੱਜ-ਕੱਲ, ਮਤਲਬ ਕਿ ਜਿਸ ਤਰ੍ਹਾਂ, ਜਿਸ ਹਿਸਾਬ ਨਾਲ ਚੀਜ਼ ਵਿਖਾਂਂਦੇ ਨੇ, ਉਸ ਹਿਸਾਬ ਨਾਲ ਉਹਦਾ ਮਤਲਬ ਉਹ ਨੀ ਹੁੰਦਾ। ਫੋਨ ਵਿੱਚ ਦਿਖਾਂਦੇ ਕੁਛ ਨੇ, ਤੇ ਔਨਲਾਈਨ'ਚ ਭੇਜਦੇ ਕੁਛ ਨੇ। ਫਿਰ ਕਈ ਆਰ ਤੇ, ਕਈ ਵਾਰ ਤੇ ਐ ਸਾਫ਼-ਸਾਫ਼ ਕਹਿ ਦਿੰਦੇ ਕਿ, ਇਹਦੇ'ਚ ਔਰ ਮਤਲਬ ਕਿ ਰਿਟਰਨ ਪੌਲਿਸੀ ਨਹੀਂ ਹੈਗੀ। ਮਤਲਬ ਕ, ਕਈ ਤੇ ਇਹਨਾਂ ਦੇ ਫਾਇਦੇ ਵੀ ਹੈਗੇ ਨੇ, ਤੇ ਕਈ ਬਸ ਇਹਨਾਂ ਨੇ ਨੁਕਸਾਨ ਵੀ ਹੈਗੇ ਨੇ, ਦੇਖਿਆ ਜਾਏ ਤੇ ਇੱਕ ਤਰਫ, ਹਾਂ।
ਜੋ ਅ ਜਿਹੜਾ ਪੇਜ ਟਰਸਟ ਵਰਦੀ ਹੋਏ ਨਾ, ਉਸ ਪੇਜ ਤੋਂ ਮੰਗਾਇਆ ਕਰੋ। ਸਮਾਨ ਵਗੈਰਾ ਨਾ।
ਹੂੰ
ਤੇ ਜਿਸ, ਪੇਜ ਤੋਂ ਤੁਸੀਂ ਜੇ ਤੁਸੀਂ ਕਿਸੇ ਪੇਜ ਤੋਂ ਪਹਿਲੀ ਵਾਰੀ ਸਮਾਨ ਮੰਗਵਾ ਰਹੇ ਓ ਤੇ ਕੋਸ਼ਿਸ਼ ਕਰੋ ਕਿ, ਪਹਿਲੇ ਥੋੜ੍ਹਾ ਸਮਾਨ ਮੰਗਵਾਓ।
ਹਾਂ-ਹਾਂ।
ਤਾਂ ਕਿ ਅਗਰ ਖ਼ਰਾਬ ਵੀ ਆਜੇ, ਤਾਂ ਤੁਹਾਨੂੰ ਕੋਈ ਦਿੱਕਤ ਨਾ ਹੋਏ।
ਹੂੰ ਇਹੀਓ ਚੀਜ਼ ਏ ਨਾ ਪਰ ਵੇਖਣਾ ਬੜਾ ਕੁਛ ਵੇਖਨਾ ਪੈਂਦਾ ਤੇ ਜੇ ਔਫਲਾਈਨ ਔਨਲਾਈਨ ਤਾਂ ਚਲੋ ਹੈ ਈ ਕਿਸੇ ਟਾਈਮ ਫਰੋਡ-ਫਰੂਡ ਕਰ ਜਾਂਦੇ ਨੇ। ਪਰ ਔਫਲਾਈਨ ਤੇ ਮੈਨੂੰ ਨਾ ਸਮਾਨ ਲੈਣਾ ਬਹੁਤ ਜ਼ਿਆਦਾ ਵਧੀਆ ਲਗਦਾ ਔਫਲਾਈਨ 'ਚ ਐ ਵੀ ਖੁਦ ਜਾਂਨੇ ਆ ਆਪਣੀ ਮਨਪਸੰਦ ਦਾ ਸਮਾਨ ਵੇਖ ਕੇ ਲੈ ਆਨੇ ਆ। ਨਾਲੇ ਚੀਜ਼ ਵੀ ਵੇਖ ਪਰਖ ਕੇ ਲਿਤੀ ਜਾਂਦੀ ਏ। ਤੇ ਔਨਲਾਈਨ ਵਿੱਚ ਐ ਕੇ ਅਸੀਂ ਬਸ ਉਹ ਵੇਖਿਆ ਔਡਰ ਕਰਤਾ ਉਹ ਚਾਹੇ ਚੀਜ਼ ਥੋੜ੍ਹੀ ਆਵੇ ਕਿਸੇ ਡੱਬੇ ਡੱਬੀਆਂ 'ਚ ਅੱਧਾ-ਅੱਧਾ ਸਮਾਨ ਹੁੰਦਾ। ਤੇ ਕਈ ਟਾਈਮ ਤੇ ਡੁਪਲੀਕੇਟ ਈ ਉਹਦੇ ਉੱਤੇ ਸਟਿਕਰ ਲਗਾ ਕੇ ਭੇਜ ਦਿੰਦੇ ਆ ਉਹ ਬ੍ਰੈਂਡ ਤੇ ਹੁੰਦਾ ਨੀ। ਜੋ ਅਸੀਂ ਬ੍ਰੈਂਡ ਮੰਗਾਨੇ ਆ, ਤੇ ਜੇ ਕਹੀਏ ਤਾਂ ਸਭ ਤੋਂ
ਕਿ ਅੱਜਕੱਲ ਟਾਈਮ ਨੀ ਹੈ ਕਿਸੇ ਕੋਲ ਜਾਣ ਦਾ ਬਜ਼ਾਰ।
ਹਾਂਜੀ-ਹਾਂਜੀ ਬਸ ਘਰ ਬੈਠ ਕੇ ਹਾਂ ਤੇ ਕਈ ਵਾਰ ਮੈਂ ਤੇ ਸਗੋਂ ਔਨਲਾਈਨ ਨਾਲੋਂ ਜ਼ਿਆਦਾ ਨਾ ਔਫਲਾਈਨ ਸਮਾਨ ਲੈਣਾ ਪਸੰਦ ਕਰਦੀ ਕਿਉਂਕਿ ਬਾਹਰ ਜਾਓ ਤੇ ਜੋ ਮਰਜ਼ੀ ਵੇਖੋ ਨਾਲੇ ਚੀਜ਼ ਦੀ ਹੱਥਾਂ ਤੇ ਰੱਖ ਕਿ ਜੇ ਵਾ ਲਓ ਅਸੀਂ ਫੇਸ-ਵੋਸ਼ ਵੀ ਲੇਨੇ ਆ ਤਾਂ ਆਪਾਂ ਨੂੰ ਥੋਥੇ ਮਾੜਾ ਜਾ ਖੋਲ੍ਹ ਕੇ ਸੁੰਘ ਕੇ ਵੇਖਦੇ ਆ। ਕੀ ਮਤਲਬ ਇਹ ਚੋਂ ਕੋਈ ਸਮੈੱਲ ਵਗੈਰਾ ਤਾਂ ਨੀ ਆ ਰੀ ਕਈ ਚ ਫੇਸ ਵੋਸ਼ਾਂ ਚੋਂ ਸਮੈੱਲ ਆਨੀ ਸ਼ੁਰੂ ਹੋ ਜਾਂਦੀ ਐ। ਮਤਲਬ ਪਏ-ਪਏ ਐਕਸਪਾਇਰ ਹੋ ਜਾਂਦੇ ਨੇ, ਐ ਚੀਜਾ ਦੇਖ ਕਈ ਵਾਰੀ ਉਹ ਸਾਨੂੰ ਐਕਸਪਾਇਰ ਵਾਲੇ ਫੇਸ ਵੋਸ਼ ਈ, ਭੇਜ ਦਿੰਦੇ ਨੇ। ਐਵੇਂ ਹੁੰਦਾ ਫਿਰ ਵਾਪਸ ਵਾਲਾ ਵੀ ਜ ਜੇ ਆਪਾਂ ਦੋ ਸੌ ਕੁ ਰੁਪਏ ਦੀ ਚੀਜ਼ ਮਾਗਲੋ ਉਹ ਉਹਨਾਂ ਨੇ ਕਿੱਥੇ ਵਾਪਸ ਏਹ ਚੱਕਰ ਐਨਾ ਤੇ, ਥੋੜਾ ਜਾ ਤੇ
ਤੇ ਵਿਸ਼ਵਾਸ ਨੀ ਕੀਤਾ ਜਾ ਸਕਦਾ, ਅਸੀ ਤੇ ਖੁਦ ਦੇਖਿਆ ਆਪਣੇ ਅੱਖੀ ਕਿ ਨਾ ਐਕਸਪਾਇਰੀ ਹੋਇਆ ਦਾ ਸਮਾਨ ਹੁੰਦਾ ਨਾ ਜਿਹੜਾ ਜਿਮੇ ਸ਼ੈਂਪੂ ਵਗੈਰਾ ਹੋਗੇ ਜਾਂ ਫੇਸ ਵੋਸ਼ ਵਗੈਰਾ ਹੋਗੇ ਜਿਹੜੇ ਐਕਸਪਾਇਰੀ ਹੋ ਜਾਂਦੇ ਐ ਨਾ ਉਹਨਾ ਦੇ ਉਹ ਸਟੀਕਰ ਚੇਂਜ ਕਰ ਦਿੰਦੇ ਐ। ਤੇ ਉਹਦੇ ਤੇ ਨਵੇਂ ਡੇਟ ਵਾਲੇ ਸਟੀਕਰ ਲਗਾ ਕੇ ਨਾ, ਤੇ ਫਿਰ ਉਹ ਸਸਤੇ ਵੇਚ ਦਿੰਦੇ ਆ।
ਵੇਚ ਦਿੰਦੇ ਨੇ। ਹੁਣ ਪਿੱਛੇ ਸਾਡੇ ਵੀ ਇੱਧਰ ਕੋਈ ਕਿਸੇ ਨੇ ਦੁਕਾਨ ਖਾਲੀ ਕੀਤੀ ਸੀ। ਤੇ ਉਹਦੇ ਵਿੱਚ ਉਹਨਾ ਨੇ ਨਾ ਮਤਲਬ ਕਿ ਕਿ ਪਿੱਛੇ ਜੇ ਨਾ ਨੀ ਨਿਵਿਆ ਕੰਪਨੀ ਦੇ ਨਾ ਮਤਲਬ ਲੋਸ਼ਨ ਸੀ। ਤੇ ਐਕਸਪਾਇਰੀ ਡੇਟ ਸੀ ਤੇ ਉਹ ਮਤਲਬ ਸੋ-ਸੋ ਰੁਪਏ ਦੇ ਵਿੱਚ ਵੇਚ ਤੇ ਜਿਹੜੇ ਚੀਜ਼ ਪੰਜ-ਪੰਜ ਸੌ ਰੁਪਏ ਦੀ ਸੀ, ਤੇ ਜਦੋਂ ਲਗਾ ਲਗਾਈ ਫੇਸ ਉੱਤੇ ਤੇ ਉਹਦੇ ਬੋਡੀ ਦੇ ਤੇ ਚਲੋ ਰਿਐਕਸ਼ਨ ਈ ਕੀਤੀ ਪਰ ਫੇਸ ਤੇ ਪਿੰਪਲ ਵਗੈਰਾ ਹੋਣੇ ਸ਼ੁਰੂ ਹੋਈ ਜਾਂਦੇ ਨੇ। ਤੇ ਉਹਨੇ ਲਗਾ ਫਿਰ ਉਹ ਮੇਰੇ ਕਈ ਤੇ ਐਸ ਤਰਾਂ ਹੀ ਮੈਂ ਸੁੱਟੇ। ਤੇ ਜਿਹੜੇ ਬ ਬੋਡੀ ਵੋਸ਼ ਸੀ ਉਹ ਤੇ ਜਿਹੜੇ ਕਰੀਮਾਂ ਸੀ ਸੀ ਉਂਹ ਤੇ ਫਿਰ ਏਦਾ ਈ ਸੁੱਟੀਆਂ। ਹੱਥਾਂ-ਹੱਥਾਂ ਤੇ ਲਾ-ਲਾ ਕੇ ਖ਼ਤਮ ਕੀਤੀਆਂ ਮਤਲਬ ਕਈ ਇੰਝ ਈ ਡੱਬੀਆਂ ਸੁੱਟੀਆਂ ਮੈਂ। ਬੜਾ ਮਤਲਬ, ਕ ਕਈ-ਕਈ ਚੀਜ਼ਾਂ ਤੇ ਐਕਸਪਾਇਰੀ ਵੀ ਨਾ ਬਿਲ ਕੁ ਸਈ ਚਲ ਜਾਂਦੀਆਂ ਨੇ, ਤੇ ਕਈ ਵਾਰੀ ਹੁੰਦਾ ਕੇ ਬਿਲ ਕੁਲ ਬਹੁਤ ਜਾਦਾ ਐਕਸਪਾਇਰੀ ਹੋ ਜਾਣ ਨਾ ਉਹ ਤਾਂ ਫਿਰ ਫੇਸ ਦੇ ਉੱਤੇ ਮਤਲਬ ਕਹਿ ਲੋ ਕਿ ਕੋਈ ਨਾ ਕੋਈ ਰਿਐਕਟ ਕਰ ਈ ਜਾਂਦੀਆਂ ਨੇ।
ਬਸ ਉਹਨੂੰ ਜਿਆਦਾ ਟਾਈਮ ਹੋ ਗਿਆ ਹੋਏਗਾ ਨਾ ਐਕਸਪਾਇਰ ਹੋਇਆ ਦਾ।
ਹਾਂ-ਹਾਂ ਤੇ ਉਹ ਮਤਲਬ ਇਹ ਸ਼ੈਂਪੂ ਸੀ ਏਦਾਂ ਉਹ ਸਮਾਨ ਫਿਰ ਉਹ ਕੱਢ ਦਿੰਦੇ ਨੇ। ਮਤਲਬ ਕੋਈ ਲੇਲੋ ਸਮਾਨ ਜੇੜੀ ਕੀ ਓਨੂੰ ਕੇਂਦੇ ਨੇ ਅਸੀਂ ਅ ਆਹੀ ਆਂਦੇ ਉਹ ਜੇੜੇ ਹੁੰਦੇ ਨੇ, ਪ੍ਰੋਡਕਟ ਹਾਂ, ਇਹ ਵੀ ਓਨਾ ਨੇ ਫਰੀ ਚ ਏਦਾਂ ਈ ਕੱਢੇ ਸੀ ਸੋ - ਸੋ ਰੁਪੈ ਦੇ ਵਿੱਚ ਏਡੇ- ਏਡੇ ਮੈਂਗੇ। ਤੇ ਫੇਰ ਸਾਨੂੰ ਡਰ ਜਾ ਲਗਦਾ ਸੀ ਮੈਂ ਕਾ ਬਾਲਾਂ ਦਾ ਸਵਾਲ ਐ ਤੇ ਬੰਦਾ ਕੀ
ਨਈ-ਨਈ ਜੀ ਵਿਸ਼ਵਾਸ ਹੋਏ ਤਾਂ ਚੀਜ਼ ਲਓ ਨਈ
ਹਾਂ। ਉਹੀ ਨਾ ਮੈਂ ਸੋਚਦੀ ਸੀ ਮੈਂ ਕਿਆ ਏਨਾ ਨੇ ਮਤਲਬ ਓਨਾਂ ਨੇ ਦੁਕਾਨ ਖਾਲੀ ਕਰਨੀ ਸੀ। ਤੇ ਓਨਾ ਨੇ ਆਪਣਾ ਕ ਮਤਲਬ ਕਿ ਕਰਨਾ ਸੀ ਸਾਰ ਤੇ ਮੈਂ ਕਿਆ ਸਾਰਾ ਐਕਸਪਾਇਰੀ ਸਮਾਨ ਵੇਚ ਰੇਵੇ ਨੇ, ਇੱਕ ਵਾਰ ਤਾਂ ਏਨਾਂ ਨੇ ਕਲਰ ਦੀ ਐਡੀ ਵੱਡੀ ਜੇੜੀ ਕਿੱਟ ਹੁੰਦੀ, ਜੇੜੀ ਬਾਜ਼ਾਰ ਸਾਨੂੰ ਸਾਢੇ- ਚਾਰ ਸੌ ਰੁਪੈ ਦੀ ਮਿਲਦੀ ਜੀ ਚ ਸਾ ਕਿੰਨੇ ਕਲਰਜ ਹੁੰਦੇ ਨੇ। ਪੈਨਸਿਲ ਵਾਲੇ ਵੀ ਦੂਜੇ ਵੀ ਸਾਢੇ ਚਾਰ ਸੌ ਦੀ ਕਿੱਟ ਹੁੰਦੀ ਐ, ਉਹ ਕਿੱਟ ਡੇਢ ਸੌ ਦੇ ਵਿੱਚ ਐਦਾਂ ਈ ਦੇਤੀ ਸੀ, ਮਤਲਬ ਮਲਬ ਕਿ ਐਸਾ ਬੇ ਐ ਚੀਜ਼ਾਂ ਤੇ ਚਲੋ ਹਾਨੂੰ ਵਾਰਾਂ ਖਾ ਜਾਂਦੀਆਂ ਨੇ। ਜਿਸ ਨਾ ਆਪਾਂ- ਲੈਲੀਏ, ਜੇ ਕਹੀਏ ਅਸੀਂ ਔਨਲਾਈਨ ਵਖ ਵੇਖੀ ਹੁਣ ਪਿੱਛੇ ਜੇ ਮੇਰੀ ਕੁੜੀ ਨੇ ਔਨਲਾਈਨ ਨਾ ਸਟਕਰ ਬੁੱ ਕ ਓਡਰ ਕੀਤੀ ਸੀ ਤੇ ਓਦੇ ਵਿੱਚ ਓਨਾ ਨੇ ਵਖਾਇਆ ਕੀ ਤੇ ਭੇਜਿਆ ਭੇਜੀ ਓਰ, ਫਿਰ ਜਦੋਂ ਰਿਟਰਨ ਪੋਲਸੀ ਪਾਈ ਏ ਤੇ ਰਿਟਰਨ ਪਵੇ ਨਾ। ਉਹ ਤੇ ਮਤਲਬ ਕਿ ਇੱਕ ਉਹਨੇ ਕੀਤੀ ਸੀ ਮੇਕਅੱਪ ਕਿੱਟ। ਮੇਕਅਪ ਕਿੱਟ ਦੇ ਵਿੱਚ ਕੁਛ ਵੀ ਨਾ ਆਇਆ, ਮਤਲਬ ਇਸ ਤਰ੍ਹਾਂ ਨਾ ਔਨਲਾਈਨ ਦੇ ਵਿੱਚ ਬੜਾ ਧੋਖਾਦਾਰੀ ਕਰਦੇ ਨੇ ਜਿਹੜੀ ਸੌ ਦੋ ਸੌ ਚੀਜ਼ ਚ ਬੱਚੇ ਆਪਣੇ ਬੈਠੇ- ਬੈਠੇ ਅੱਜ-ਕੱਲ ਬੱਚਿਆਂ ਨੂੰ ਜਾਂਚ ਆ ਗਈ। ਫੋਨ ਚਲਾਣ ਦਿਓ ਵੀ ਵੇਖਦੇ ਨੇ ਇੱਥੇ ਇੰਝ ਕਰਕੇ ਔਡਰ ਹੋ ਜਾਣਾ ਵਾ। ਅਡਰੈਸ ਅਸੀਂ ਪਹਿਲਾਂ ਈ ਉੱਥੇ ਪਾਏ ਹੁੰਦੇ ਨੇ। ਫਿਰ ਓਕੇ ਕਰਕੇ ਕੁਰਕੇ ਆਪਣਾ ਸ਼ੋਪਿੰਗ ਵਗੈਰਾ ਕਰਨ ਲੱਗ ਜਾਂਦੇ ਨੇ ਤੇ ਉਹ- ਤੁਹੀ ਕਹਿ ਲਓ ਕਿ ਬੱਚੇ ਆਪਣੇ -ਆਪ ਕਰ ਦਿੰਦੇ ਨੇ ਔਡਰ ਤੇ ਉਹ ਸਮਾਨ ਜਦੋਂ ਘਰ ਆਂਦਾ ਤੇ ਫਰ ਪੈਸੇ ਸਾਨੂੰ ਦੇਣੇ ਦਓ ਤੇ ਫਿਰ ਲੈਲੋ। ਤੇ ਜਦੋਂ ਵ ਖੋਲ ਕੇ ਵੇਖੋ ਤੇ ਵਿੱਚ ਕੁਛ ਨੀ ਹੁੰਦਾ।
ਬਸ ਅੱਜ-ਕੱਲ ਨਾ ਵਿਸ਼ਵਾਸ ਨੀ ਕੀਤਾ ਜਾ ਸਕਦਾ ਐਵੇਂ ਨਾ ਕਿਸੇ ਤੇ।
ਹਮ ਹਮ।
ਤੇ ਠੀਕ ਐ ਆਪਣੀ ਟਾਈਮ ਦੇ ਅਕੋਡਿੰਗ ਜੇ ਤੁਹਾਡੇ ਕੋਲ ਥੋੜਾ ਟਾਇਮ ਹੈ ਤੇ ਤੁਸੀਂ ਬਾਹਰ ਜਾ ਕੇ ਕੋਸ਼ਿਸ਼ ਕਰੋ ਕਿ ਆਪਣੇ ਹੱਥੀਂ ਚੀਜ਼ ਲੈ ਕੇ ਆਓ।
ਹਮ।
ਅਗਰ ਬਹੁਤ ਜ਼ਿਆਦਾ ਪ੍ਰੋਬਲਮ ਲੱਗ ਰਹੀ ਐ ਟਾਈਮ ਦੀ ਤੇ ਤੁਸੀਂ ਬਲਿੰਕਟ ਤੋਂ ਮੰਗਾ ਸਕਦੇ ਔ, ਕਿਉਂਕਿ ਬਲਿੰਕਟ ਨਾ
ਬੜਾ ਬਲਿੰਕਡ ਵੀ ਬਹੁਤ ਵਧੀਆ ਚੀਜ਼ ਹੈਗੀ, ਮੈਂ ਦੋ- ਤਿੰਨ ਵਾਰੀ ਇਹਨਾਂ ਤੋਂ ਨਾ ਸਮਾਨ ਮੰਗਵਾਇਆ ਬਹੁਤ ਵਧੀਆ ਆਇਆ। ਤੇ ਨਾਲੇ ਇੰਸਟੈਂਟ ਦਸ- ਮਿੰਟ ਵਿੱਚ ਆ ਜਾਂਦਾ ਵਾ।
ਹਾਂਜੀ-ਹਾਂਜੀ, ਅਸੀਂ ਨਾ ਬਲਿੰਕਟ ਤੋਂ ਇੱਕ ਓ ਮਸਾਜਰ ਮੰਗਾਇਆ ਸੀ, ਹੈਡ ਮਸਾਜਰ ਨਾ। ਤੇ ਜਿਵੇਂ ਅਸੀਂ ਕਿਤੇ ਜਾਣਾ ਸੀ, ਕਿਸੇ ਨੂੰ ਗਿਫਟ ਕਰਨਾ ਸੀ। 'ਤੇ ਜਰੂਰਤ ਸੀ ਸਾਨੂੰ ਤੇ ਅਸੀਂ ਰਾਤੀ ਸਾਢੇ ਗਿਆਰਾਂ ਵਜੇ ਔਡਰ ਕੀ ਕੀਤਾ ਤੇ ਦਸ ਮਿੰਟ ਦੇ ਅੰਦਰ-ਅੰਦਰ ਉਹ ਸਾਡੇ ਕੋਲ ਪਹੁੰਚ ਗਿਆ ਸੀ।
ਬੇ ਬ ਐਹ ਬਲਿੰਕਟ ਖੁੱਲਣ ਨਾਲ ਤੇ ਬੋਤ ਫੈਦਾ ਹੋ ਗਿਆ, ਜੇੜੇ ਐਹ ਦੂਸਰੇ ਐਪਸ ਤੋਂ ਆਪਾਂ ਔਡਰ ਕਰਦੇ ਆ ਇੱਕ ਤੇ ਹਫ ਹਫ਼ਤਾ-ਹਫ਼ਤਾ ਸਾਨੂੰ ਚੀਜ਼ ਲ‌ਈ ਉਡੀਕ ਕਰਨੀ ਪੈਂਦੀ ਐ, ਤੇ ਐ ਬਲਿੰਕਟ ਨੇ ਤੇ ਬੋਤ ਵਧੀਆ ਕੰਮ ਕਰਤਾ ਕਿ ਸਾਨੂੰ ਇੰਨਸਟੈਂਟ ਜੇੜਾ ਵਾ ਦਸ-ਪੰਦਰਾਂ ਮਿੰਟ ਚ ਸਮਾਨ ਮਿਲ ਜਾਂਦਾ ਐ। ਓ ਵੀ ਘਰ ਬਾਰ ਮਿਲ ਜਾਂਦਾ ਐ, ਐਹ ਤੇ ਐਹ ਤੇ ਔਨਲਾਈਨ ਜੇੜੀ ਬਲਿੰਕਟ ਵਾਲੀ ਐਪ ਖੁੱਲੀ ਐ ਨਾ ਏ ਤੇ ਬਹੁਤ ਵਧੀ ਧੀਆ ਏ ਆ। ਬਾਕੀ ਜੇੜੀ ਐਹ ਦੂਸਰੇ ਐ ਨਾ ਜਿਸ ਤਰਾ ਮੀਸ਼ੋ ਵਗੈਰਾ ਏਨਾਂ ਨੇ ਏਨਾਂ ਨੂੰ ਬਹੁਤ ਟਾਈਮ ਲੱਗ ਮਤਲਬ ਸਮਾਨ ਲੈਣ ਚ ਬਹੁਤ ਲੱਗਦਾ, ਮਤਲਬ ਔਡਰ ਕਰਦੋ ਤੇ ਹਫ਼ਤਾ-ਦਸ ਦਿਨ ਭੁੱਲ ਜੋ। ਹੂੰ, ਹਾਂ ਹਫ਼ਤਾ-ਦਸ ਦਿਨ ਲੱਗ ਜਾਂਦੇ ਨੇ। ਓ ਸਾਡੇ ਵਰਗੇ ਵੀ ਫੇਰ ਭੁੱਲ ਜਾਂਦੇ ਨੇ। ਕਿ ਅਸੀਂ ਕੁਛ ਔਡਰ ਕੀਤਾ ਤਾਂ ਅਸੀਂ ਜਦੋਂ ਹਾਨੂੰ ਫੋਨ ਹੁੰਦਾ ਤੁਹਾਡਾ। ਔਡਰ ਅਸੀਂ ਕਹਿਨੇ ਆ ਕਾਦਾ ਔਡਰ, ਸਾਨੂੰ ਵੀ ਚੇ
ਹਾਂ, ਨ‌ਈ ਓ ਤੇ ਹੈ ਹੀ ਐ ਦਸ-ਦਸ ਦਿਨ ਲਗਾਣਗੇ ਤੇ ਓਡਰ ਤਾਂ ਭੁੱਲੇਗਾ ਈ ਨਾ।
ਭੁੱਲ ਜਾਂਦੈ। ਹੁਣ ਪਿੱਛੇ ਜੇ ਮੇਰੀ ਗੁਡੀਆ ਨੇ ਨਾ ਆਪਣੇ ਆਪ ਹੀ ਫੋਨ ਤੇ ਬੈਠੇ-ਬੈਠੇ ਅਪਣਾ ਸੂਟ ਔਨਲਾਈਨ ਔਡਰ ਕਰਤਾ ਨਿੱਕਰ ਸੂਟ ਔਨਲਾਈਨ ਔਡਰ ਕਰਤਾ ਡੇਢ ਸੌ ਰੁਪਏ ਦਾ ਮਿਲਦਾ ਪਿਆ ਸੀ। ਓਨੇ ਘਰ ਦਿਆਂ ਦੀ ਕਰ ਲਾ ਓਤੇ ਨਾ ਬਟਰਫਲਾਈ ਵਗੈਰਾ ਬਣੇ ਦੇ ਸੀ, ਏਨੂੰ ਸੋਹਣਾ ਲੱਗਿਆ ਏਨੇ ਕਰ ਤਾ ਮੈਂ ਮੈਨੂੰ ਮੈਂ ਮੈਨੂੰ ਕਹਿੰਦੀ ਮੰਮਾ ਇੱਕ ਮੈਂ ਨਾ ਸੂਟ ਔਡਰ ਕੀਤਾ ਵਾ। ਮੈਂ ਕਿਹਾ ਚਲੋ ਕੋਈ ਗੱਲ ਨੀ, ਜੇ ਨਿਕਲ ਦਾ ਕੁਆਲਿਟੀ ਵੇਖੀ ਮੈਂ ਚਲੋ ਡਿਲ ਤੇ ਸਹੀ ਗ‌ਈਏ। ਮੈਂ ਚਲੋ ਕੋਈ ਗੱਲ ਨੀ ਡੇਢ ਸੌ ਈ ਐ ਕੋਈ ਗੱਲ ਨੀ ਮੈਂ ਦੇ ਲਾਗੀ ਚੱਲ ਤੇਰਾ ਨਿੱਕਰ ਸੂਟ ਹੋ ਜੇਗਾ ਗਰਮੀਆਂ ਬੜੀਆਂ ਪੈਂਦੀਆਂ ਪਈਆਂ ਨੇ, ਤੇ ਜਦੋਂ ਅਸੀਂ ਮਤਲਬ ਓਥੇ ਚਲੇ ਹਾਂ ਅਹ ਜਦੋਂ ਮੈਂ ਜ ਅਹ ਚੱਲੇ ਕਿਤੇ ਆਪਾਂ ਅੰਗੇਜਮੈਂਟ ਵਗੈਰਾ ਤੇ ਕਿਤੇ ਤੇ ਓਸ ਟਾਈਮ ਤੇ ਅਸੀਂ, ਮਤਲਬ ਜਿਥੇ ਓਥੇ ਪਹੁੰਚੇ ਐਡ ਹਾਨੂੰ ਫੋਨ ਆ ਗਿਆ ਤਾਡਾ ਔਡਰ ਆ ਗਿਆ, ਮੈਂ ਕਿਹਾ ਹੁਣ ਬਈਆ ਕਿਥੋਂ ਅਸੀਂ ਤਾਂ ਹੈ ਈ ਬਾਰ ਹੈਗੇ ਆ। ਫੇਰ ਕੈਂਸਲ, ਕੈਂਸਲ ਕਰਵਾਇਆ ਔਡਰ।
ਅੱਛਾ।
ਚਲੋ ਫੇਰ ਠੀਕ ਐ, ਮੈਂ ਵੀ ਵੇਖਾਂ ਹੁਣ ਰਾਤ ਦੀ ਰੋਟੀ-ਪਾਣੀ ਦਾ।
ਹਾਂਜੀ-ਹਾਂਜੀ।
ਤੁਬਾਨੂੰ ਦੁਬਾਰਾ ਕਂਲ ਕਰਾਗੀ, ਠੀਕ ਐ ਜੀ।
ਠੀਕ ਐ ਜੀ, ਓਕੇ ਜੀ ਬਾਏ।
ਸਤਿ ਸ਼੍ਰੀ ਕਾਲ ਜੀ।